ਹੈਲੋ ਸਸਰੀ ਅਕਾਲ ਜੀ। ਹੋਰ ਸਭ ਕਿੱਦਾਂ, ਸਭ ਵੱਧੀਆ ਤੁਸੀਂ ਦੱਸੋ?
ਵੱਧੀਆ, ਹੋਰ ਘਰ ਪਰਵਾਰ ਸਭ ਠੀਕ ਐ?
ਸਭ ਵੱਧੀਆ ਤੁਸੀਂ ਆਪਣਾ ਦੱਸੋ ਘਰ ਸਾਰੇ ਠੀਕ?
ਹਾਂਜੀ ਸਭ ਵੱਧੀਆ ਜੀ।
ਕੁਛ ਨੀ ਬਸ ਬੈਠੀ ਹੋਈ ਸੀ ਉਹੀ ਸੋਚ ਦੀ ਸੀ, ਬੇਟਾ ਜਿੱਦ ਕਰਦਾ ਬਾਰ ਦਿਖਾਣਤੀ, ਉਈਓ ਅੱਜ-ਕੱਲ ਤੁਸੀਂ ਜਾਣਦੇ ਹੀ ਓ ਫਾਸਟ-ਫੂਡ ਕਿੰਨਾ ਨੁਕਸਾਨ ਕਰਦਾ, ਐ ਹੁਣ ਓਈਓ ਹੈਗਾ ਬਾਰ ਹ ਤੁਸੀਂ ਦੇਖਦੇ ਹੀ ਓ ਬਰਗਰ, ਨੂਡਲ, ਫਰੈਂਚ, ਫਰਾਈਜ਼, ਪਾਸਤਾ। ਤੇ ਕੋਲਡ ਡਰਿੰਕ ਬਥੇਰੀਆਂ ਚੀਜ਼ਾਂ ਆਈਆਂ ਨੇ ਪਰ ਬੱਚੇ ਕਿੱਥੇ ਮੰਨਦੇ ਨੇ ਸਭ ਚੀਜ਼ਾਂ ਖਾਣ ਦੇ
ਬਿਲਕੁਲ ਜੀ ਬੱਚੇ ਤੇ ਬਾਰ ਦੀਆਂ ਚੀਜ਼ਾਂ ਖਾ ਕੇ ਜ਼ਾਦਾ ਖੁਸ਼ ਨੇ, ਘਰ ਦੀਆਂ ਚੀਜ਼ਾਂ ਖਾ ਕੇ ਤੇ ਬਿਲਕੁਲ ਵੀ ਨੀ ਖੁਸ਼
ਉਹੀ ਮੈਂ ਦੱਸਦੀ ਜਲਦੀ ਬਣਦੀ ਆ ਜ਼ਰੂਰ ਮੈਂ ਪਰ ਇਸ ਸੇਹਤ ਵਾਸਤੇ ਬੋਤ ਨੁਕਸਾਨ ਹੁੰਦੇ ਨਾ ਤਾਂ ਏਦੇ ਵਿੱਚ ਕੋਈ ਪੌਸ਼ਟਿਕ ਚੀਜ਼ਾਂ ਹੋਰ ਪੈਂਦੀਆਂ ਨੇ ਠੀਕ ਹੈ ਓਦੇ ਤੋਂ ਨੁਕਸਾਨ ਇੰਨਾ ਜ਼ਾਦਾ ਕਰਦੀਆਂ ਨੇ ਸ਼ਰੀਰ ਤੇ ਬੱਚੇ ਬਿਮਾਰ ਪੈਂਦੇ ਨੇ ਜਿਦੇ ਕਰਕੇ
ਬਿਲਕੁਲ ਜੀ -ਬਿਲਕੁਲ ਏ ਤੇ ਹੈ ਈ ਐ, ਅਗਰ ਤੁਸੀਂ ਘਰ ਤੁਸੀਂ ਓਂਨਾ ਨੂੰ ਚਿਲਾ ਵਗੈਰਾ ਜਾਂ ਬਬੀਨੋ ਸੇਵੀਆਂ ਬਣਾ ਕੇ ਦੇਦੋਗੇ ਨਾ ਕਦੀ ਨੀ ਖਾਣਗੇ
ਨਈ ਖਾਂਦੇ ਏ ਕੈਣਗੇ ਮੰਮੀ ਅੱਜ ਟੇਸਟੀ ਨਈ ਹੈਗਾ। ਬਣਦੀਆ ਜ਼ਰੂਰ ਜਲਦੀ ਨੇ, ਆਹ ਹੁਣ ਅੱਜ-ਕੱਲ੍ਹ ਤੇ ਬੱਚ ਬੱਚੇ ਤੋਂ ਛੱਡੋ ਵੱਡੇ ਈ ਖਾਣ ਲੱਗ ਨੇ ਤੁਸੀਂ ਦੇਖਿਆ ਹੋਏਗਾ ਅੱਜ-ਕੱਲ ਦੇ ਜਿਦਾ‌ ਪੇਰੈਂਟਸ ਹੋ ਗਏ ਵੱਡੇ ਹੋ ਗਏ ਜੇ ਕਰ ਤੁਸੀਂ ਬੱਚੇ ਤਾਂ ਖਾਂਦੇ ਹੁੰਦੇ ਹੋ ਮਾਂ ਪਿਓ ਵੀ ਖਾਂਦਾ ਨਾਲ ਪਰ ਏ ਚੀਜ਼ ਮਾਂ ਤੇ ਓਨੂੰ ਏ ਚੀਜ਼ ਆਪ ਤੇ ਕਰਨਾ ਪਏਗਾ ਜਦੋਂ ਹੁਣ ਅਸੀਂ ਆਪ ਤੇ ਕੰਟਰੋਲ ਨਹੀਂ ਰੱਖਾਂਗੇ ਤਾਂ ਬੱਚਿਆਂ ਨੇ ਕਿਥੋਂ ਕੰਟਰੋਲ ਰੱਖ ਲਾਂਗੇ ਹੁਣ ਇਹੋ ਨਾ ਕਿ ਉਹਨਾਂ ਨੂੰ ਛੁਡਵਾਉਣ ਵਾਸਤੇ ਸਾਨੂੰ ਬਹੁਤ ਜਿਹੀ ਚੀਜ਼ਾਂ ਦੇਖਣਾ ਪੈਂਦਾ ਕਿ ਬੱਚੇ ਨਾ ਖਾਣ
ਹਾਂਜੀ ਇਹ ਤੇ ਗੱਲ ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ।
ਹੁਣ ਇਹਦੇ ਵਿੱਚ ਕੀ ਏ ਤੇਲ, ਚੀਨੀ, ਨਮਕ ਹੈਂ ਕੋਈ ਤੇ ਕੈਲਰੀ ਦੀ ਮਾਤ ਜਰਾ ਜੀਵ ਵੀ ਨਹੀਂ ਐ ਤੁਸੀਂ ਦੇਖਦੇ ਬੱਚੇ ਖਾਂਦੇ ਨੇ ਉਹ ਤੋਂ ਬਿਮਾਰ ਵੱਖਤ ਪੈਂਦੇ ਨੇ ਹੁਣ ਜੈ ਤੁਸੀਂ ਦੇਖਉ ਹੋਗੇ ਕਿੰਨੀਆਂ ਪ੍ਰੋਬਲਮ ਹੋ ਸਕਦੀਆਂ ਪੇਟ ਦੀ ਪ੍ਰੋਬਲਮ ਹੋ ਸਕਦੀ ਐ ਮੋਟਾਪੇ ਹੋ ਜਾਂਦਾ ਏ, ਸ਼ੂਗਰ ਹੋ ਜਾਂਦੀ ਏ, ਦਿਲ ਦੀ ਬਿਮਾਰੀ ਫਿਰ ਪਾ ਪਾਚਨ ਤੇ ਵੀ ਦਿੱਕਤ ਹੁੰਦੀ ਏ
ਬਿਲਕੁਲ-ਬਿਲਕੁਲ ਜੀ ਸਹੀ ਕਹਿ ਰਹੇ ਹੋ ਦੇਖੋ ਹੁਣ ਸਾਨੂੰ ਇਹ ਨੀ ਪਤਾ ਉਹ ਕਿਹੜਾ ਓਇਲ ਯੂਜ ਕਰ ਰਹੇ ਨੇ ਫਰਾਈ ਕਰਨ ਵਾਸਤੇ
ਕਿਆਰ
ਠੀਕ ਰ ਸਾਨੂੰ ਰ ਚਾਰ ਪੰਜ ਵਾਰ ਉਹ ਓਇਲ ਯੂਜ ਓਹੀ ਵਾਲਾ ਕਰ ਦੇ ਠੀਕ ਉਸ ਤੋਂ ਬਾਅਦ ਸਾਡਾ ਪੇਟ ਆਪਣੇ ਆਪ ਹੀ ਠੀਕ ਨਹੀਂ ਰਹਿੰਦਾ ਅਗਰ ਤੁਸੀਂ ਫਾਸਟ ਫੂਡ ਖਾ ਲੈਂਦੇ ਹੋ ਤੁਹਾਨੂੰ ਟੋਮੈਟਲੀ ਸਵੇਰੇ ਤੁਹਾਡਾ ਪੇਟ ਅ ਠੀਕ ਨਹੀਂ ਰਹੇਗਾ ਬਾਹਰ ਦਾ ਖਾਣਾ ਖਾ ਕੇ
ਮੈਂ ਦੱਸ ਰਹੀ ਹਾਂ ਹੁਣ ਘਰ ਦੀਆਂ ਚੀਜ਼ਾਂ ਆਉਂਦੀਆਂ ਨੇ ਜਿੱਦਾਂ ਘਰ ਦਾ ਜਿਹੜਾ ਹੁੰਦੀ ਰੋਟੀ ਪਾਣੀ ਹੁੰਦੀ ਹੈ ਦਾਲ ਹੋ ਗਏ ਚਾਵਲ ਹੋ ਗਏ ਦੁੱਧ ਹੋ ਗ ਹੋ ਗਿਆ ਦਹੀਂ ਹੋ ਗਿਆ ਹਰੀ ਸਬਜ਼ੀਆਂ ਹੋਗਿਆ ਇਹ ਸਭ ਬੱਚੇ ਖਾਣ ਨੂੰ ਕਿੱਥੇ ਤਿਆਰ ਨੇਹੇ ਹੁਣ ਇਹੀ ਅਸੀਂ ਕਹਿ ਦੇਈਏ ਬਾਬੂ ਹੁਣ ਇਹਓ ਕਹਿਦੀ ਬੱਚੇ ਚਾਰ ਤੈਨੂੰ ਪੀਜ਼ਾ ਖਵਾਦੀ ਆ ਤੈਨੂੰ ਚੌਮਿਨ ਤੁਰਨ ਤਿਆਰ ਪਰ ਇਹ ਚੀਜ਼ਾਂ ਖਾਣ ਅਸੀਂ ਬੱਚਿਆਂ ਦੀ ਤੇ ਜਿੱਦਾਂ ਮੂੰਹ ਬਣਾਗੇ ਤੇ ਪਤਾ ਕਿਹੜੀ ਇਹਨਾਂ ਨੂੰ ਆਪ ਹਤ ਆ ਗਈ ਹੁੰਦੀ ਹੈ।
ਬਿਲ ਬਿਲਕੁਲ ਜੀ ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ ਇਹ ਤੇ ਹੈ ਹੀ। ਤੁਸੀਂ ਹੁਣ ਸਕੂਲ ਚ ਟਿਫਨ ਦੇ ਦੋ ਖਾਣ ਵਾਸਤੇ ਇਹਨਾਂ ਨੂੰ ਤੇ ਉਹ ਟਿਫਨ ਤੁਹਾਡਾ ਵਾਪਿਸ ਆਏਗਾ। ਠੀਕ ਹੈ ਏਹ ਅਗਰ ਅਸੀਂ ਫਾਸਟ ਫੂਡ ਯ ਓਇਲੀ ਚੀਜ਼ਾਂ ਪਾ ਦੇ ਦੇਏ ਫਰਾਈਜ਼ ਵਗੈਰਾ ਦੇ ਦੀ ਹੈ ਤੇ ਉਹ ਮਿੰਟ ਚ ਖਾ ਕੇ ਆਣਦੇ ਨੇ।
ਮੈਂ ਦੱਸਿਆ ਕੋ ਨੇ ਹੀ ਹੋਗੇ ਨਾ ਸਾਡੇ ਦਾਲ, ਚਾਲ, ਦਹੀਂ, ਦੁੱਧ, ਹੁਣ ਇਹ ਸਭ ਚੀਜ਼ਾਂ ਹੁੰਦੀਆਂ ਨੇ ਹਰੀ ਸਬਜ਼ੀਆਂ ਉਹ ਖਾਣਗੇ ਇਹਨਾਂ ਵਿੱਚ ਪੌਸ਼ਟਿਕ ਹੈ ਠੀਕ ਹੈ। ਕੋਸਟਿਕ ਹੈਗਾ ਹੈ ਫ਼ਿਰ ਆਪਣਾ ਬਹੁਤ ਜਿਹੀ ਚੀਜ਼ਾਂ ਵਿਟਾਮਿਨਸ ਨੇ ਹੁੰਦੀਆਂ ਨੇ ਇਹਦੇ ਵਿੱਚ ਇਹ ਖਾਣਗੇ ਠੀਕ ਮੈਂ ਨੀ ਕਹਿੰਦੀ ਇਹ ਚੀਜ਼ਾਂ ਨੂੰ ਪੇਟ ਵਾਸਤੇ ਵੀ ਅੱਛੀਆਂ ਆਉਂਦੀਆਂ ਨੇ ਪਚਾਣ ਵਾਸਤੇ ਅੱਛੀ ਹੁੰਦੀਆਂ ਨੇ ਫ ਗਰੋਥ ਵਾਸਤੇ ਵਧੀਆ ਹੁੰਦੀਆਂ ਏਹ ਸਭ ਚੀਜ਼ਾਂ ਬੱਚੇ ਕਿੱਥੇ ਸੁਣਨਾ ਹੁਣ ਇਹ ਫਾਸਟ ਫੂਡ ਖਾ ਖਾ ਕੇ ਕੀ ਗਰੋਥ ਬਣਨੀ ਹੈ ਕੁਛ ਨੀ ਮੋਟਾਪਾ ਹੀ ਵੱਧ ਨਾ ਟਢਿੱਡ ਹੀ ਨਿਕਲਦਾ
ਹਾਂਜੀ ਹਾਂਜੀ ਬਹੁਤ ਜ਼ਿਆਦਾ। ਹੁਣ ਦੇਖੋ ਅੱਜ ਕਲ ਦੇ ਬੱਚਿਆਂ ਦੀ ਹਾਈਟ ਹਿ ਨਹੀਂ ਹੈ।
ਹਾਈਟ ਹੀ ਨੀ ਵੱਧਦੀ ਜਲਦੀ ਜਲਦੀ ਹ
ਮੈਂ ਦੱਸ ਰਹੀ ਹਾਂ ਹੁਣ ਇਹ ਸਭ ਚੀਜ਼ਾਂ ਘਰ ਦੀਆਂ ਖਾਣਗੇ ਕੋਈ ਬਿਮਾਰੀ ਉਹਦੀ ਕੁਛ ਹੁੰਦਾ। ਇਹ ਜਿਸ ਤਰ੍ਹਾਂ ਹੁਣ ਸਰੀਰ ਨੂੰ ਜਿਸੇ ਲੜਨ ਦੀ ਤਾਕਤ ਵੀ ਦਿੰਦਾ ਹੈ ਜੋ ਸਰੀਰ ਤੇ ਪੌਸ਼ਟਿਕ ਚੀਜ਼ਾਂ ਹੋਣ ਗਇ ਵਿਟਾਮਿਨ ਹੋਣ ਗੇ ਤਾਂ ਹੀ ਤੁਸੀਂ ਲੜ ਸਕੋ ਜਦੋਂ ਇਹ ਸਭ ਖਾਓਗੇ ਆਂਟ ਸਟ ਬਾਹਰ ਤਾਂ ਕਿੱਥੇ ਬੇ ਚਿੰਦਾ ਹੋਏਗਾ ਜ਼ਰਾ ਜਿ ਵੀ ਨੀ ਹੋਏਗਾ ਹਰ ਦੂਜੇ ਤੀਜੇ ਦਿਨ ਪਏ ਹੁੰਦੇ ਨੇ ਬਿਮਾਰ ਪੇਟ ਦਰਦ ਹੋ ਰਿਹਾ ਉਲਟੀਆਂ ਹੋ ਰਹੀਆਂ ਮੋਸ਼ਨ ਹੋ ਰਹੇ ਨੇ
ਹਾਂਜੀ-ਹਾਂਜੀ।
ਬੱਚੇ ਮੰਨਦੇ ਨੇ ਕੀ ਕੀਤਾ ਤੇ ਹੁਣ ਮੈਂ ਖੁਦ ਈ ਕੋਸ਼ਿਸ਼
ਬੱਚੇ ਨੀ ਬਿਲਕੁਲ ਮੰਨਦੇ ਜੀ ਹੁਣ ਤੁਸੀਂ ਆ ਸੀ ਤੇ ਮੈਂ ਖੁਦ ਕੋਸ਼ਿਸ਼ ਕਰਦੀ ਆ। ਕਿ ਬੱਚਿਆਂ ਨੂੰ ਆਪਣੇ ਬੇਟੇ ਨੂੰ ਘਰ ਈ ਬਣਾ ਕੇ ਦੇਵਾਂ, ਹਰ ਇੱਕ
ਮੈਂ ਮੈਂ ਦੱਸ ਦੱਨੀ ਆ ਹੁਣ ਮੇਰੇ ਪਿੱਛੇ ਪਿਆ ਉਵੇਂ ਪੀਜ਼ਾ ਖਾਣਾ ਉਹਨੂੰ ਕੋਸ਼ਿਸ਼ ਕਰਦੀ ਆ ਕਿ ਸੂਜੀ ਤਾਂ ਬਣਾਵਾਂ ਘਰੇ ਸੂਜੀ ਤਾਂ ਅੱਛਾ ਬਣਦਾ ਐ। ਸੂਜੀ ਅੱਛੀ ਹੁੰਦੀ ਐ ਹੈਂ ਜਾ ਉਹਨੂੰ ਰੋਟੀ ਰੋਟੀ ਦਾ ਬਣਾ ਰੋਟੀ ਦਾ ਬਣਾ ਕੇਦਾ ਕਹਿੰਦਾ ਮੈਨੂੰ ਮਜ਼ਾ ਨੀ ਆਇਆ। ਕਹਿੰਦਾ, ਉਹ ਮੰਮੀ ਪੀਜ਼ਾ ਨਈ ਹੈਗਾ ਮੇ ਹੁਣੇ ਮੈਂ ਦੱਸਦੀ ਬੇਟਾ ਹੈਗਾ ਕਹਿੰਦਾ ਮੰਮੀ ਪੀਜਾ ਨਈ ਹੈਗਾ ਹੁਣ ਸੂਜੀ ਤੇ ਇੱਕ ਵਾਰ ਟਰਾਈ ਕੀਤਾ ਮਨੂੰ ਥੋੜਾ ਜਿਹਾ ਅੱਛਾ ਲੱਗਿਆ ਮ ਚਲੀ ਨੂੰ ਬਣਾ ਕੇ ਦੇਵਾ ਪਿੱਛੇ ਪਿਆ ਹੋਇਆ ਮੇਰੇ ਖਾਣ ਵਾਸਤੇ ਪਰ ਉਹੀਓ ਨਾ ਕਿ ਬੱਚੇ ਨਈ ਮੰਨਦੇ ਬਾਹਰ ਖਾ ਲੈਂਦੇ ਨੇ ਇਹ ਸਭ ਚੀਜ਼ਾਂ ਹੁਣ ਟਿਫਿਨ ਤੇ ਰੋਟੀ ਦੇਈਏ ਉਹਦੇ ਵਿੱਚ ਵੀ ਨੱਕ ਮੂੰਹ ਚਾੜਦੇ ਨੇ ਉਹਦੇ ਵਿੱਚ ਵੀ ਇਹਨਾਂ ਨੂੰ ਆਪਣੇ ਪਸੰਦ ਦਾ ਤੇ ਪਰ ਇਹ ਨਾ ਕਿ ਰੋਟੀ ਨਾਲ ਟਿਡ ਭਰਦਾ। ਇਹ ਕੁਛ ਏਦਾ ਦੇਰ ਨੀ ਕਰਦਾ
ਨਈ-ਨਈ ਬਿਲਕੁਲ ਵੀ ਨੀ ਭਰਦਾ, ਹੁਣ ਮੇਰਾ ਬੇਟਾ ਪਰਸੋਂ ਚੌਥ ਕ ਕਹਿ ਕੱਲ ਕਹਿ ਰਿਹਾ ਸੀ, ਕਿ ਮੈਨੂੰ ਮੋਮਸ ਖਾਣੇ ਨੇ ਬਾਰ ਦੇ ਮੈਂ ਉਹਨੂੰ ਘਰ ਈ ਮੋਮੋਸ ਨਾ ਆਟੇ ਦੇ ਬਣਾ ਕੇ ਦਿੱਤੇ ਕਹਿੰਦਾ ਇਹ ਕੀ ਬਣਾ ਤਾ, ਇਹ ਤੇ ਬਿਲਕੁਲ ਟੇਸਟ ਨੀ ਐ ਮੈਂ ਨੀ ਖਾਂਦਾ।
ਬੱਚੇ-ਬੱਚੇ ਰੁਸਦੇ ਨੇ। ਉਹ ਸ ਵਧੀਆ ਉਹਦੇ ਟੇਸਟ ਐ ਘਰ ਦੀਆਂ ਚੀਜ਼ਾਂ ਟੇਸਟ ਨੀ ਮੈਨੂੰ ਆਦਾ ਨੀ।
ਨਾ ਜੀ ਨਾ ਬਿਲਕੁਲ ਵੀ ਨੀ ਆਦਾ ਘਰ ਦੀਆਂ ਚੀਜ਼ਾਂ ਤੇ
ਬਾਹਰ ਅੰਟ ਸਵੰਟ ਖਵਾਈਏ ਤਾ ਖੂਸ ਨੇ ਲੋਕ ਪਰ ਉਹ ਨੁਕਸਾਨ ਕਰਦੀਆਂ ਨੇ।
ਹਾਂਜੀ-ਹਾਂਜੀ। ਹੁਣ ਸ਼ਾਮ ਨੂੰ ਹਰ ਕਿਸੇ ਨੂੰ ਕਰੇਵਿੰਗ ਉੱਡਦੀ ਐ ਕਿ ਅਸੀਂ ਬਾਹਰੋਂ ਕੁੱਝ ਖਾਈਏ। ਇਹੀ ਐ ਕੀ ਅਗਰ ਘਰ ਕੁਛ ਘਰ ਕੁਝ ਅੱਛੀ ਜਿਹੀ ਚੀਜ਼ ਬਣਾ ਕੇ ਹੈਲਦੀ ਜਿਹੀ ਖਾ ਲਈਏ ਤੇ ਸਾਡੇ ਸਰੀਰ ਨੂੰ ਕਿੰਨਾ ਫਾਇਦੇ ਮਿਲਣ
ਸਹੀ ਕਹਿ ਰੇ ਔ ਤੁਸੀਂ, ਇੱਕਦਮ ਸਹੀ ਕਹਿ ਰਹੇ ਔ ਪਹਿਲੇ ਤੁਸੀਂ ਇਸ ਪਿੱਛੇ ਜਦੋਂ ਨੀ ਸੀ ਜਦੋਂ ਪਹਿਲੇ ਸਾਡੇ ਮਾਂ ਪਿਓ ਦੇ ਟਾਈਮ ਤੇ ਮੈਂ ਸੱਚੀ ਜਦੋਂ ਨਹੀਂ ਸੀ ਤਾਂ ਕੋਈ ਦੇਖ ਜਲਦੀ ਕੋਈ ਬਿਮਾਰ ਪੈਂਦਾ ਸੀ, ਨਈ ਪੈਂਦਾ ਸੀ। ਕੱਠੀ ਰੋਟੀ ਖਾਂਦੇ ਸੀ ਸਾਰੇ
ਹਾਂਜੀ, ਹੁਣ ਤੇ ਹਰ ਘਰ ਦੇ ਇੱਕ ਬੰਦੇ ਬੰਦੇ ਨੂੰ ਬਿਮਾਰੀ ਐ, ਕੋਈ ਵੀ ਨੀ ਕਹੇਗਾ ਕਿ ਅਸੀਂ ਬਿਲਕੁਲ ਫਿਟ ਆ
ਮੈਂ ਦੱਸਿਆ ਨਾ ਕਿਸੇ ਨੂੰ ਹਾਰਟ ਦੀ ਪ੍ਰੋਬਲਮ ਐ ਕਿਸੇ ਨੂੰ ਪੇਟ ਦੀ ਪ੍ਰੋਬਲਮ ਐ। ਕਿਸੀ ਨੂੰ ਕਿਡਨੀ ਦੀ ਪ੍ਰੌਬਲਮ ਐ।
ਹਾਂਜੀ।
ਬਿਲਕੁਲ ਸਹੀ ਕਹਿ ਰਹੇ ਔ।
ਛੋਟੇ-ਛੋਟੇ ਤੁਸੀ ਬੱਚੇ ਦੇਖ ਲੋ, ਪ੍ਰੋਬਲਮ ਲੈ ਕੇ ਬੈਠੇ ਨੇ ਢਿੱਡ ਦੀ
ਹਾਂਜੀ। ਆਹ ਸਹੀ ਕਹਿ ਰਹੇ ਹੋ ਤੁਸੀਂ ਅੱਛਾ ਅਗਰ ਘਰ ਦੀ ਤੁਸੀਂ ਰੋਟੀ ਖਾਣ ਵਾਸਤੇ ਕਹਿ ਦੋਗੇ ਨਾ ਦੋ ਅ ਅੱਧੀ ਰੋ ਕੀ ਖਾਣ ਤੋਂ ਬਾਅਦ ਕਹਿਣਗੇ ਸਾਡਾ ਤੇ ਪੇਟ ਦੁੱਖਣ ਲੱਗ ਗਿਆ ਹੁਣ ਅਗਰ ਬਾਹਰ ਦੇ ਚਿਪਸ ਤੁਸੀਂ ਦੇ ਦੋਗੇ ਉਹ ਤੁਸੀਂ ਦਸ ਮਿੰਟ ਨੀ ਦੇਖੋਗੇ ਕਿ ਪੈਕਟ ਖ਼ਤਮ ਹੋ ਗਿਆ ਉਹਨਾਂ ਦਾ
ਮੈਂ ਦੱਸ ਤੇ ਮੈਂ ਅੱਜ ਰਾਜਮਾ ਚੌਲ ਬਣਾਏ ਠੀਕ ਹੈ ਜਦਕਿ ਮੈਂ ਮਿਰਚ ਮਸਾਲੇ ਜਿਆਦਾ ਨੀ ਪਾਂਦੀ ਠੀਕ ਹੈ ਹੁਣ ਉਹਨੂੰ ਮੈਂ ਕਿਹਾ ਚੱਲ ਆ ਤੈਨੂੰ ਰੋਟੀ ਖਵਾਦਾ ਖਵਾਉਣ ਲੱਗੀ ਅੱਧੀ ਰੋਟੀ ਬੜੀ ਮੁਸ਼ਕਿਲ ਨਾਲ ਉਹਨੇ ਖਾਧੀ ਹੈ ਮੰਮਾ ਮਿਰਚੀ ਹੈਗੀ ਹੈ ਪੇਟ ਭਰ ਗਿਆ ਹੁਣ ਇਹਹੀ ਚੀਜ਼ਾਂ ਚੌਮਿਨ ਬਣਾ ਕੇ ਦੇਵਾ ਆਰਾਮ ਨਾਲ ਬੈ ਕੇ ਖਏਗਾ ਕੋਈ ਇਹਨੂੰ ਮਿਰਚ ਨੀਂ ਲੱਗਣੀ ਕੁੱਛ ਨੀ ਲੱਗਣੀ ਘਾਰ ਦੀ ਰੋਟੀ ਦਾਲ ਦਾਲ ਰੋਟੀ ਉਨੂੰ ਮਿਰਚ ਲੱਗਦੀ ਹੈ ਬਾਹਰ ਦੇ ਉਹ ਚੌਮਿਨ ਬਰਗਰ ਵਿੱਚ ਇਹਨਾਂ ਨੂੰ ਮਿਰਚ ਨੀ ਲੱਗਦੀ ਆ
ਨਾ ਜੀ ਨਾ ਇਹ ਤੇ ਸਹੀ ਕਹਿ ਰਹੇ ਹੋ ਤੁਸੀਂ
ਹੁਣ ਪਹਿਲਾਂ ਤੁਸੀਂ ਦੇਖਦੇ ਮਾਵਾਂ ਕੀ ਕ ਸੀ ਬੱਚੇ ਨੂੰ ਜ਼ਿਆਦਾ ਮਨ ਕਰ ਰਿਹਾ ਕਿਸੇ ਚੀਜ਼ ਖਾਣ ਦਾ ਸ਼ੀਰਾ ਬਣਾ ਦਿੰਦੇ ਸੀ ਹਲਵਾ ਬਣਾ ਦਿੰਦੇ ਸੀ ਆਟੇ ਯਾਂ ਸੂਜੀ ਦਾ ਹੁਣ ਕੀ ਬੱਚੇ ਕ੍ਰਵਿੰਗ ਹੋਂਦੀ ਏ ਭਈਆ ਉਨ੍ਹਾਂ ਨੂੰ ਚਟਪੱਟੀ ਚੀਜ਼ਾਂ ਚਾਹੀਦੀਆਂ ਬਰਗਰ ਖਵਾਓ ਪੀਜ਼ੇ ਖਵਾਉ ਫਰੈਂਚ ਫਰਾਈਜ਼ ਹੁਣੇ ਏ ਖਾਣ ਦਾ ਜੀ ਕਰਦਾ
ਹਾਂਜੀ ਬਿਲਕੁਲ ਸਹੀ ਹੈ ਜੀ ਉਹ ਹੁਣ ਮੇਰੇ ਬੇਟੇ ਨੂੰ ਭੁੱਖ ਲੱਗਦੀ ਉਹ ਕਹਿ ਗਾ ਮੈਨੂੰ ਪੈਸੇ ਦੇ ਦੋ ਮੈਂ ਚਿਪਸ ਲੇ ਆਵਾਂ ਉਹ ਇਹ ਨੀ ਕਹਿੰਦੇ ਕਿ ਮੈਨੂੰ ਕੁੱਛ ਹੈਲਦੀ ਘਰ ਚ ਚੀਜ ਬਣਾ ਕੇ ਦਿਓ
ਨਾ ਨਾ
ਹਾਂਜ
ਉਹ ਇਹ ਨੀਂ ਕੀ ਨਾਸ਼ਤਾ ਪਾਣੀ ਘਰੇ ਲਿਆ ਕੇ ਰੱਖਣਾ ਏ ਘਰੇ ਕੋਈ ਅਚਾਨਕ ਗੈਸਟ ਆ ਜਾਣਦੈ ਚਾਹੀਦਾ ਤੁਹਾਡਾ ਠੀਕ ਹੈ ਰੱਖਿਆ ਹੁੰਦਾਂ ਫਿਰ ਲਿਆ ਕੇ ਉਹਨੂੰ ਹਰ ਮੈਂ ਤਾਂ ਕੱਢ ਕੇ ਖਾ ਲਵਾਂ ਮੈਂ ਤੇ ਰੋਟੀ ਖਾ ਢਿੱਡ ਭਾਰੇ ਜਿਹਦੇ ਨਾਲ ਤੇਰਾ ਨਹੀਂ ਨਹੀਂ ਮੰਨ ਕਰ ਰਿਆ ਕੀ ਐ ਨਹੀਂ ਹੁਣੇ ਇਹ ਖਾਣੈ
ਹਾਂਜੀ
ਇਹ ਅੰਟ ਸੰਟ ਖਾ ਖਾ ਕੇ ਨਾ ਸਿਹਤ ਖ਼ਰਾਬ ਕਰਨਾ ਇਹਨਾਂ ਨੇ
ਹਾਂਜੀ ਹਾਂਜੀ ਵਡ ਬੱਚਿਆਂ ਦੇ ਕਿ ਵੱਡਿਆਂ ਦ ਦੀ ਵੀ ਹੋ ਰਹੀ ਹੈ ਹੁਣ ਸਾਨੂੰ ਭੁੱਖ ਲੱਗਦੀ ਐ ਕਈ ਵਾਰ ਸਾਡਾ ਕੁੱਛ ਖਾਣ ਤੇ ਮਨ ਨਹੀ ਕਰਦਾ ਘਰ ਦਾ ਅਸੀਂ ਕਿ ਬਜ਼ਾਰ ਫਟਾਫਟ ਜਾਂਦੇ ਹਾਂ ਚੀਜ਼ਾਂ ਲੈਣ ਵਾਸਤੇ ਚੌਮੀਨ ਖਾ ਲੈਂਣੇ ਆ ਬਰਗਰ ਖਾ ਲੈਂਣ ਠੀਕ ਐ ਉਹ ਅਗਲੇ ਦਿਨ ਸਾਨੂੰ ਨੁਕਸਾਨ ਹੀ ਕਰਦੀ ਏ
ਹੁਣ ਕਈ ਵਾਰ ਸਾਡਾ ਸਬਜ਼ੀ ਬਣਾਣ ਤੇ ਮਨ ਨੀ ਕਰਦਾ ਅਸੀਂ ਬਾਹਰੋਂ ਸਬਜ਼ੀ ਖਰੀਦ ਕੇ ਲਿਆਂਣੇ ਆਂ ਹੁਣ ਉਹ ਕੀ ਪਤਾ ਉਹਦੇ ਚ ਕਿੰਨੇ ਕੁਝ ਉਹਨਾਂ ਨੇ ਮਸਾਲੇ ਪਾਏ ਹੋਏ ਏ ਕਿੰਨੇ ਕੁ ਉਹਨਾਂ ਨੇ ਤੇਲ ਵਗੈਰਾ ਪਤਾ ਨੀ ਕਿਹੜਾ ਯੂਜ ਕੀਤਾ ਹੋਇਆ ਹੁਣ ਸਾਡੇ ਸਮ ਅਸੀਂ ਆਪਣੇ ਆਪ ਅੱਖਾਂ ਸਾਹਮਣੇ ਚੀਜ਼ਾਂ ਬਣਾਣੇ ਆਂ ਪਰ ਬਾਹਰੋਂ ਨੂੰ ਤਾਂ ਨੀ ਆਪਾਂ ਦੇਖਦੇ ਨਾ ਕਿ ਉਹ ਕਿਵੇਂ ਬਣਾ ਰਹੇ ਆ
ਇਕੀ ਓਇਲ ਨੂੰ ਉਹ ਦਸ ਵਾਰ ਯੂਜ ਕਰਦੇ ਨੇ ਅਸੀਂ ਓਇਲ ਅਸੀਂ ਲੋਕ ਜਿਹੜੇ ਹੈਗੇ ਆਂ ਹੁਣ ਸ ਸਾਫ਼ ਸੁਥਰੇ ਔਏਲ ਤੇ ਕੰਮ ਕਰ ਰਹੇ ਆ ਸਬਜ਼ੀਆਂ ਬਣਾ ਰਹੇ ਹਾਂ ਬੱਚਿਆਂ ਨੂੰ ਸਭ ਕੁਛ ਬਣਾ ਕੇ ਦੇ ਰਹੇ ਘਰੇ ਵੀ, ਅਸੀਂ ਸਾਫ਼ -ਸੁਥਰਾ ਕੰਮ ਐ, ਠੀਕ ਹੈ। ਉਹਨਾਂ ਦਾ ਕੀ ਇੱਕ ਹੀ ਚੀ ਚੀਜ਼, ਓਇਲ ਹੋ ਗਿਆ, ਚਾਹੇ ਕੁਛ ਵੀ ਹੋ ਗਿਆ ਉਹਨੂੰ - ਉਹੀ ਚੀਜ਼ ਬਾਰ - ਬਾਰ ਉਹ ਰਿਪੀਟ ਕਰ ਦੇਣਾ।
ਹਾਂਜੀ ਇਹ ਤੇ ਹੈ ਹੀ ਐ।
ਸਾਨੂੰ ਸੋ, ਆਪ ਨੂੰ ਹੀ ਸੋਚਣਾ ਚਾਹੀਦਾ ਐ ਜੀ ਆ, ਦੇਖੋ ਅਸੀਂ ਆਪ ਬੱਚਿਆਂ ਨੂੰ ਹਟਾਵਾਂਗੇ, ਤਾਂ ਬੱਚੇ ਹਟਣਗੇ। ਅਸੀਂ ਆਪ ਬਾਹਰ ਦਾ ਖਾਣਾ ਬੰਦ ਕਰਾਂਗੇ ਤੇ ਉਹ ਵੀ ਬਾਹਰ ਦਾ ਖਾਣਾ ਬਿਲਕੁਲ ਬੰਦ ਕਰਨ।
ਸਹੀ ਕਹਿ ਰਹੇ ਤੁਸੀਂ -
ਹਾਂਜੀ ਚਲੋ, ਠੀਕ ਹੈ ਭੈਣ ਜੀ, ਫਿਰ ਕਰਦੀ ਆਂ ਮੈਂ ਤੁਹਾਨੂੰ ਕੋਲ, ਮੈਨੂੰ ਕੋਲ ਆ ਰਹੀ ਐ ਵਿੱਚ।
ਠੀਕ ਹੈ ਠੀਕ ਹੈ, ਸਾਸਰੀ ਕਾਲ ਜੀ।
ਸੱਸਰੀ ਕਾਲ ਜੀ।